ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਠੀਕ ਹੋ?
ਹਾਂਜੀ ਮੈਂ ਤਾਂ ਬਿਲਕੁਲ ਠੀਕ ਆਂ ਤੁਸੀਂ ਦੱਸੋ।
ਹਾਂਜੀ ਮੈਂ ਵੀ ਠੀਕ ਆਂ ਹੋਰ ਤੁਸੀਂ ਕੀ ਕਰਦੇ ਸੀ?
ਮੈਂ ਤਾਂ ਕੁਛ ਨੀ ਕਰਦੀ ਸੀ ਅਸੀਂ ਨਾ ਅੱਜ ਮੋਲ ਗਏ ਸੀਗੇ।
ਅੱਛਾ।
ਵਾਲੇ ਵਧੀਆ ਵਾਲੇ ਵਧੀਆ ਕੱਪੜੇ ਰੱਖੇ ਸੀਗੇ ਉਹਨਾਂ ਨੇ।
ਅੱਛਾ ਤੁਸੀਂ ਫੇਰ ਹੋਰ ਕੀ ਲਿਆ ਫਿਰ ਤੁਸੀਂ ਉੱਥੋਂ।
ਮੈਂ ਪਹਿਲਲਾ ਜੂਡੀਓ ਗਈ ਸੀ ਕਿ। ਹਾਂਜੀ, ਫਿਰ ਅਸੀਂ ਵੀ ਮਰ ਚਲੇ ਗੇ ਪਹਿਲਾਂ। ਪਹਿਲਾਂ ਅਸੀਂ ਜੁੜੀਓ ਗਏ ਤੇ ਉੱਥੇ ਕੱਪੜੇ ਇੰਨੇ ਸੋਹਣੇ। ਪਰ ਇਹ ਸੀਗਾ ਥੋੜੇ ਮਹਿੰਗੇ ਸੀਗੇ ਪਰ ਕੁਆਲਿਟੀ ਬਹੁਤ ਚੰਗੀ ਸੀ ਸੀਗੀ।
ਚਲੋ ਇਹ ਤਾਂ ਵਧੀਆ ਮੈਂ ਵੀ ਇੱਥੇ ਲਾਗੇ ਸਾਡੇ ਵੀ ਇੱਕ ਬ੍ਰਾਂਚ ਹੈ ਸੂਡੀਓ। ਤੇ ਮੈਂ ਵੀ ਗਈ ਸੀ ਉਥੇ ਕੱਪੜੇ ਉੱਥੇ ਵੀ ਬਹੁਤ ਵਧੀਆ ਸੀਗੇ ਨਾਲੇ ਇੰਨੇ ਜ਼ਿਆਦਾ ਹਾਈ ਪ੍ਰਾਈਜ਼ ਵੀ ਨੀ ਹੈਗੀ। ਕੁਛ ਚੀਜ਼ਾਂ ਦੇ ਮਟੀ ਮਟੀਰੀਅਲ ਦੇ ਮੁਕਾਬਲੇ ਥੋੜ੍ਹਾ ਕੁਛ ਹੈਗੇ ਬਹੁਤ ਘੱਟ ਇੱਦਾਂ ਦੇ ਕੱਪੜੇ ਹੈਗੇ ਜਿਹੜੇ ਮਟੀਰੀਅਲ ਦੇ
ਨਹੀਂ ਨਹੀਂ ਬਹੁਤ ਬਹੁਤ ਮਹਿੰਗੇ ਬਹੁਤ ਮਹਿੰਗੇ। ਤੇ ਫਿਰ ਅਸੀਂ ਵਿਸ਼ਾਲ ਤੇ ਫੇਰ ਅਸੀਂ ਵਿਸ਼ਾਲ ਮੈਗਾ ਮਾਰ ਗਏ ਸੀਗੇ। ਤੇ ਓਥੇ ਵੀ ਬਹੁਤ ਸੋਹਣੇ ਪਰ ਓਥੇ ਪ੍ਰਾਈਜ ਠੀਕ ਸੀਗਾ।
ਅੱਛਾ ਅਸੀਂ ਫੇਰ ਚਲੋ ਇਹ ਤਾਂ ਵਧੀਆ ਮੈਂ ਓਦਾਂ ਜ਼ਿਆਦਾਤਰ ਨਾ ਕੁੜ ਤੀ ਆ ਪਜਾਮੇ ਵਗੈਰਾ ਮੈਂ ਜਿਆਦਾ ਲੈਂਦੀ ਆ ਮੈਂ ਇੱਧਰ ਦੇ ਕੱਪੜੇ ਘੱਟ ਟੀ ਲੈਦੀ ਆਂ ਜਿਹੜੇ ਜਿਨਾਂ ਦੀ ਕੁਆਲਿਟੀ ਮਤਲਬ ਮੈਂ ਬਿਲਕੁਲ ਵੇਖ ਕੇ ਲੈਦੀ ਆਂ ਕਿਉਂਕਿ ਆਪਣੇ ਤਾਂ ਪੰਜਾਬੀਆਂ ਚ ਉਹ ਦਾ ਵੀ ਕੁੜਤਾ ਪਜਾਮਾ ਜਿਆਦਾ ਪਾਈ ਦਾ ਆਪਾਂ ਨਾਲ ਸਲਵਾਰ ਸੂਟ ਵਖ ਨਾ ਮੈਂ ਤੇ ਸਲਵਾਰ ਸੂਟ ਵਖਦੀ ਸਲਵਾਰ ਸੂਟ ਨਉਂਦੀ ਤਾਂ ਆਪਣੀ ਪੰਜਾਬੀ ਬ ਦੀ ਟੋਰ ਹੁੰਦੀ ਐ ਤਾਂ ਮੈਂ ਤਾਂ ਬ ਵਾਲੇ ਮੈਂ ਤਾਂ। ਚਾਹੇ ਖੇਖਨ ਕਰਦੀ ਮੈਂ ਤਾਂ ਜ਼ਿਆਦਾਤਰ ਇਹੀ ਲੈਨੀ ਹਾ।
ਹਾਂਜੀ ਪੈਂ ਜੋਡੀਓ ਗਈ ਸੀਗੀ ਤੇ ਉੱਥੇ ਕੀ ਦੱਸਾ ਪੈਨੇ ਦੋ-ਦੋ ਹਜ਼ਾਰ ਦੀਆ ਤਿੰਨ ਇੱਕ ਕੁੜਤੀ। ਉਹ-ਉਹ ਤੇ ਨਾ ਕੋਈ ਪ੍ਰਿੰਟ
ਹਾਂ
ਇੰਨਾ ਮਹਿੰਗਾ ਹੈਲੋ ਭੈਣੇ, ਹਾਂਜੀ। ਤੇ ਦੂਜਾ ਫੇਰ, ਫੇਰ ਅਸੀ ਫੇਰ ਲੋਵਰ ਦੇਖਦੇ ਪਏ ਸੀਗੇ। ਤੇ ਲੋਵਰ ਪੰਜ-ਪੰਜ ਹਜ਼ਾਰ ਦੇ ਲੋਵਰ।
ਹਾਂ ਇਹ ਤਾਂ ਫੇਰ ਬਹੁਤ ਜਾਦਾ ਹਾਈ ਰੇਟ ਆ।
ਤੇ ਅ ਤੇ ਨੌ ਸੌ ਨੜਿਨਵੇ ਨੌ ਸੌ ਨੜਿਨਵੇ ਦੀ ਇੱਕ ਪੈਂਟ।
ਏ ਤਾ ਫਿਰ ਬਾਲਾ ਈ
ਨਾ ਓਦਾ ਕਪ ਇਹ ਇੱਕ ਤਾਂ ਇਨੀ ਮੋਟੀ ਓ ਤੋਂ ਓਦਾ ਕੱਪੜਾ ਵੀ ਕੁਛ ਠੀਕ ਨੀ ਲੱਗਿਆ ਮੈਨੂੰ, ਨਾ ਕਲਰ ਕੁਛ ਠੀਕ ਸੀਗਾ।
ਅੱਛਾ, ਫੇਰ ਤਾਂ ਤੁਹਾਨੂੰ ਫਿਰ ਪਸੰਦ ਨੀ ਆਯਾ ਹੋਣਾ ਓ।
ਪਸੰਦ ਤਾਂ ਕੁਛ ਨੀ ਆਇਆ ਪਰ ਮੇਰੀ ਕੁੜੀ ਨੂੰ ਇੱਕ ਪੈਂਟ ਪਸੰਦ ਆਈ। ਉਹ ਵੀ ਠੀਕ ਸੀਗੀ।
ਚਲੋ ਵਧੀਆ ਗੱਲ ਆ ਜਿਹੜੇ ਨਿਆਣਿਆਂ ਨੇ ਲੈਣੇ ਤਾਂ ਫੇਰ ਨਿਆਣੇ ਨੂੰ ਪਸੰਦ ਆ ਗ ਠੀਕ ਆ ਜਿਹੜੇ ਆਪਾਂ ਲੈਣੇ ਫੇਰ ਓਹੀ ਮੈਂ ਉਦਾਂ ਮੈਂ ਵੀ ਮੋਲ ਗਈ ਸੀਗੀ ਅੱਜ ਕਿਉਂਕਿ ਮੇਰੇ ਗੈਸਟ ਆਏ ਸੀ ਉਹਨਾਂ ਨੇ ਸ਼ੋਪਿੰਗ ਕਰਨੀ ਸੀ। ਤੇ ਮੈਂ ਓਨਾਂ ਦੇ ਨਾਲ ਹਾਂਜੀ ਸੰਡੇ ਕਰਕੇ। ਫੇਰ ਆਏ ਸੀ ਮੇਰੇ ਰਿਲੇਟਿਵ ਤੇ ਓਨਾਂ ਦੇ ਨਾਲ ਮੈਂ ਵੀ ਗਈ ਸੀਗੀ ਸੰਡੇ ਦੇ ਕਰਕੇ ਤੇ ਉੱਥੇ ਮੈਂ ਵੇਖੀ ਕਿ ਮੈਂ ਤਾਂ ਸਲਵਾਰ ਸੂਟ ਵੇਖਿਆ ਸੀ ਤਾਂ ਹੁਣ ਉਹ ਬਾਹਰੋਂ ਆਏ ਤਾਂ ਓ ਥੋੜੇ ਸ਼ੋਟ, ਕਰੋਪ ਵਗੈਰਾ ਟੋਪ ਲੈਂਦੇ ਸੀਗੇ ਮੈਂ ਤਾਂ ਸਲਵਾਰ ਸੂਟ ਲਏ ਮੈਂ ਆਪਨੇ ਲਈ ਫਰੋਕ, ਅਨਾਰਕਲੀ ਕੁੜਤੀ ਵਗੈਰਾ ਵੇਖੀ ਸੀ ਮੈਂ ਏਹੇ
ਅੱਛਾ, ਹਾਂਜੀ ਮਿਡ ਮਿਡੀ।
ਹਾਂਜੀ, ਮਿਡੀ ਵਗੈਰਾ ਵੀ ਵੇਖੀਆਂ ਮੈਂ ਓਥੇ ਬੋਤ ਸੋਣੀਆਂ ਸੀਗੀਆਂ। ਸਾਡੇ ਇੱਥੇ ਵੀ ਵੀਟੂ ਖੁੱਲੇਆ ਨਾ ਇੱਥੇ ਸਾਡੇ।
ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਸਾਡੇ ਇੱਥੇ ਤਾਂ ਵੀ ਟੂ ਖੁੱਲੇਆ ਵਰਾਏਟੀ ਅਹੀਂ ਓਥੇ ਗਏ ਸੀਗੇ ਓਥੇ ਕਪ ੜੇ ਬੋਤ ਵਦੀਆ ਸੋਨੇ ਕੱਪੜੇ।
ਫੇਰ ਅਸੀ ਡੋਮੀਨੋਸ ਚਲੇਗੇ ਓਥੋਂ।
ਅੱਛਾ, ਡੋਮੀਨੋਜ ਵੀ ਚਲੋ ਬੈਤ ਹੈਗੀ ਵਦੀਆ ਦੇ
ਪੀ ਪੀਜ਼ਾ ਤਾਂ ਵਦੀਆ ਸੀਗਾ ਮੈਂ ਵੇਖੀ ਸੀਗੀ ਮੋਬਾਇਲ ਤੇ ਨਾਈਨਟੀ-ਨਾਈਨ ਦੀ ਡੀਲ, ਹਨਾ ਪਰ ਓੱਥੇ ਗਏ ਤੇ ਚਾਰ-ਚਾਰ ਫਰਾਈਜ਼ ਤੇ ਨਾਲ ਇੱਕ ਛੋਟਾ ਜਾ ਬਰਗਰ। ਓਦੇ ਵਿੱਚ ਟਿੱਕੀ ਵੀ ਨਈ ਸੀਗੀ।
ਅੱਛਾ।
ਉਹਨਾਂ ਨੇ ਲਿਖਯਾ ਤੇ ਕੋਲਡ ਮੈਨੇ ਕੋਲਡ ਡਰਿੰਕ ਤੇ ਨੀ ਦਿੱਤੀ।
ਚਲੋ ਓ ਕਦੇ-ਕਦੇ ਹੁੰਦਾ ਨਾ ਕੇ ਕੀ ਪਤਾ ਤੁਹੀਂ ਪੁਰਾਨਾ ਵੇਖਯਾ ਹੋਵੇ ਯਾ ਓ ਯਾ ਤਾ ਕੋਈ-ਕੋਈ ਬ੍ਰਾਂਚ ਨਈ ਹੁੰਦਾ, ਕੋਈ ਬ੍ਰਾਂਚ ਤੇ ਹੁੰਦਾ ਏ।
ਹਾਂਜੀ, ਤੇ ਫੂਡ ਵੀ ਕੁਛ ਜਾਦਾ ਸਈ ਸੀਗੇ ਨਾ ਫੂਡ ਵੀ ਕੁਝ ਜਾਦਾ ਸਈ ਨੀ ਸੀਗਾ। ਹੁਣ ਮੈਂ ਸੋਚੇਯਾ, ਹੁਨ ਮੈਂ ਸੋਚਯਾ ਬਰਗਰ ਬਰਗਰ ਕਿੰਗ ਜਾਊਗੀ
ਹਾਂਜੀ, ਸਾ ਸਾਡੇ ਲਾੱਗੇ ਬਰਗ ਕਿੰਗ ਹੈਗਾ, ਓੱਦਾ ਏਕ ਹੋਰ ਹੈਗੀ ਏਨਾ ਇੱਕ ਬ੍ਰੈਂਡ ਬਰਗਰ ਕਿੰਗ ਵੀ ਏ।
ਬਰਗਰ ਸਿੰਘ, ਸਿੰਘ, ਹਾਂਜੀ-ਹਾਂਜੀ। ਮੈਂ-ਮੈਂ ਸੋਚਦੀ ਪਈ ਆਂ ਓਥੇ ਜਾ ਕੇ ਵੀ ਵੇਖ ਆਂ, ਏਕ ਵਾਰ।
ਚਲੋ ਵਦੀਐ ਤੁਸੀ ਜਾ ਕੇ ਵੇਖ ਕੇ ਆਯੋ ਫੇਰ ਏਕ ਵਾਰ ਮੈਂ-ਮੈਂ ਨੀ ਗਈ, ਮੈਂ ਬਰਗਰ ਸਿੰਘ ਗਈ ਆਂ ਕਿੰਗ ਨੀ ਗਈ ਕਦੇ
ਮੈਂ ਬਰਗਰ ਸਿੰਘ ਜਾਣਾ ਸੀਗਾ, ਪਰ ਮੈਂ ਕਦੇ ਗਈ ਨਈ
ਮੈਂ ਪੀਜ਼ਾ ਹਟ ਵਗੈਰਾ ਗਈ ਆਂ ਮੈਂ ਪੀਜ਼ਾ ਹਟ
ਪੀਜ਼ਾ ਹਟ ਕਿੱਦਾਂ ਦਾ ਵਿਊ ਸੀਗਾ ਤੁਹਾਡਾ ਉੱਥੇ
ਮੈਮ ਪੀਜ਼ਾ ਹਟ ਗਈ ਸੀਗੀ ਨਾ ਉੱਥੇ ਸਰਵਿਸ ਵਗੈਰਾ ਸਾਰਾ ਕੁਛ ਠੀਕ ਸੀਗਾ ਤੇ ਖਾਣੇ ਦੀ ਵੀ ਕੁਆਲਿਟੀ ਠੀਕ ਸੀਗੀ ਬਸ ਮੈਨੂੰ ਉੱਥੇ ਦੇ ਫਰੈਂਚ ਫਰਾਈਜ਼ ਮੈਨੂੰ ਇੰਨਾ ਜ਼ਿਆ ਬੇ ਪਸੰਦ ਨਹੀਂ ਹੈ ਮੈਂ ਪੀਜ਼ਾ ਵਗੈਰਾ ਬਹੁਤ ਵਧੀਆ ਸੀਗਾ ਉੱਥੇ ਦਾ
ਤੇ ਉੱਥੇ ਸਰਵਿਸ। ਵਗੈਰਾ ਵੀ ਸ ਸੀ ਸਟਾਫ ਵੀ ਬੌਹੁਤ ਕਾਇੰਡ ਹਟ ਵਰਕ ਕਾਇੰਡ ਸਟਾਫ ਸੀਗਾ ਉਥੇ ਦਾ ਬੋਹੁਤ ਪੋਲਾਈਟਲੀ ਉਹ ਗੱਲ ਕਰਦਾ ਬਹੁਤ ਪਿਆਰ ਨਾਲ ਗੱਲ ਕਰਦਾ ਬੋਹੁਤ ਠੀਕ ਬਹੁਤ ਵਧੀਆ ਲੱਗੇ ਹੀ ਮੈਨੂੰ ਪੀਜ਼ਾ ਹਟ ਜਾ ਕੇ। ਅਹੀ ਡੋਮੀਨੋਜ ਵਗੈਰਾ ਵੀ ਮੈਨੂੰ ਠੀਕ ਲੱਗੇਗੀ।
ਜੂਡੀਓ ਗਏ ਤੇ ਉਥ ਉੱਥੋਂ ਨਾ ਅਸੀਂ ਅ ਸਾਨੂੰ ਬੈਗ ਮਿਲੇ ਸੀਗੇ।
ਅੱਛਾ।
ਹਨਾ ਕ ਹਾੰਜੀ ਕੱਪੜੇ ਪਾਉਣ ਲਈ ਹਨਾ।
ਹਾਂਜੀ।
ਤੇ ਫਿਰ ਅਸੀਂ ਡੀ ਮਾਟ ਗਏ ਉੱਥੇ ਏਨਾ ਇਹਨਾ ਏਦਾਂ ਲੱਗਦਾ ਜਿਦਾ ਦ ਦ ਏਦਾਂ ਲੱਗਦਾ ਏ ਤੇ ਪੁਰਾਣੇ ਕੱਪੜੇ ਤੋਂ ਬਨਾਏਆ ਹੋਵੇ।
ਹਾਂਜੀ ਉਹ ਉੱਥੇ ਕੈਰੀ ਬੈਗਸ ਏਦਾਂ ਦੇ ਮਿਲਦੇ ਮੈਂ ਵੀ ਗਈ ਆ ਨਾ। ਤਾਂ ਮੈਨੂੰ ਵਧੀਆ ਨੀ ਲੱਗੀ।
ਫਿਰ ਜੂਡਿਓ ਵਿਚ ਚੰਗੇ ਆ।
ਜੂਡੀਓ ਜੂਡੀਓ ਦੇ ਕੈਰੀ ਬੈਗ ਵੀ ਵਧੀ ਆ ਤੇ ਉੱਥੇ ਟਰੋਲੀ ਬੈਗ ਵੀ ਵਧੀਆ ਐ। ਹੁਨ ਤਾਂ ਉੱਥੇ ਟਰੋਲੀ ਬੈਗ ਨੀ ਹੈਗੇ ਉੱਥੇ ਟਰੋਲੀ ਬੈਗ ਨੀ ਹੈਗੇ ਆ।
ਹਾਂਜੀ।
ਵਿ ਵਿ ਜਿਹੜਾ ਆਪਨਾ ਵਿਸ਼ਾਲਾ ਉਹਦੇ ਉੱਥੇ ਨੀ ਹੈਗੇ ਟਰੋਲੀਸ ਬੈਗਸ।
ਟਰੋਲੀ ਵੈਗ ਵਧੀਆ ਏ।
ਵਿਸ਼ਾਲ ਚ ਵਿਸ਼ਾਲ ਚ ਹੁਣੇ ਹੀ ਆਏ ਕੁੱਝ ਦਿਨ ਪਹਿਲਾਂ ਓਦਾ
ਹਾਂਜੀ ਹਾਂਜੀ ਪਹਿਲਾਂ ਨੀ ਸੀਗੇ ਪਹਿਲਾਂ ਮੈਂ ਪਹਿਲਾਂ ਮੈਂ ਇੱਕ ਇਕ ਮਹੀਨੇ ਪਹਿਲਾਂ ਗਏ ਸੀ ਉਹ ਤ ਤਾਂ ਨੀ ਸੀਗੇ ਹੁਣ ਆਏ ੳ।
ਹਾਂਜੀ ਪਹਿਲਾਂ ਨਹੀਂ ਸੀ ਪਹਿਲਾਂ ਹੱਥ ਚ ਲੈ ਲੈ ਕੇ ਘੁੰਮਨਾ ਪੈਂਦਾ ਸੀ ਕੱਪੜੇ।
ਹਾਂਜੀ ਏਹੀ ਤਾਂ ਗੱਲ ਆ।
ਉਹ ਤਾ ਬਾਕੀ ਸਾਰੇ ਮੈਂ ਮਾੜਾ ਕੇਨੂੰ ਕਹਿੰਦੀ ਸੀ। ਪਰ ਵਦਿਆ ਜੂਡਿਓ ਵਧੀਆ ਜੂਡਿਓ ਉਹਦਾ ਨਾ ਮਹਿੰਗਾ ਨਾ ਸਸਤਾ ਵਾ ਵਧੀਆ ਏ।
ਪਰ ਇਹ ਗੱਲ ਆ ਜੂਡਿੳ ਚ ਸਮਾਨ ਵਧੀਆ ਹੈਗਾ। ਭੈਣੇ। ਹੈਲੋ। ਹੈਲੋ। ਹੈਲੋ। ਹੈਲੋ ਭੈਣੇ। ਹੈਲੋ। ਏ ਵੀ। । । ਹੈਲੋ।